ਜੀ ਸਤਿ ਸ਼੍ਰੀ
ਹਾਂਜੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਠੀਕ ਹੋ।
ਹਾਂਜੀ, ਹਾਂ ਠੀਕ ਆ ਤੁਸੀਂ ਦੱਸੋ।
ਮੈਂ ਵੀ ਠੀਕ ਹਾਂ ਬਸ ਬੈਠੇ ਆ ਤੁਸੀਂ ਕੀ ਕਰਦੇ ਹੋ।
ਬਸ ਮੈਂ ਵੀ ਆ ਕੰਮ ਲਬੇਟ ਕੇ ਹਟੀ ਸੀਗੀ ਤੇ ਆ ਅੱਜ ਮੀਂਹ ਜਿਹਾ ਪੈਂਦਾ ਆ। ਤੇ ਉਹਦੇ ਕਰਕੇ ਕੰਮ ਜਿਹਾ ਉਲਝ ਜਾਂਦਾ।
ਹਾਂਜੀ। ਲੇਕਿਨ ਪਹਿਲਾਂ ਗਰਮ। ਹਾਂਜੀ। ਪਹਿਲਾਂ ਕਿੰਨੀ ਗਰਮੀ ਹੋ ਗਈ ਸੀ ਚਲੋ ਮੀਂਹ ਪਿਆ ਥੋੜ੍ਹਾ ਵਧੀਆ ਲੱਗ ਜਾਂਦਾ ਹੁਣ।
ਹਾਂਜੀ ਹਾਂ ਹਾਂ, ਹੁਣ ਵਧੀਆ ਮਾੜਾ ਜਿਹਾ ਗਰਮੀ ਤੋਂ ਆਰਾਮ ਮਿਲ ਗਿਆ ਉਹ ਦੀ ਬਹੁਤ ਜ਼ਿਆਦਾ ਗਰਮੀ ਸੀ। ਕਿੰਨੇ ਦਿਨ ਹੋਗੇ ਆ ਮਤਲਬ ਬਹੁਤ ਔਖਾ ਸੀਗਾ ਮੌਸਮ ਦਾ
ਹਾਂਜੀ। ਹੁਣ ਕਿਤੇ ਥੋੜ੍ਹਾ ਜਿਹਾ ਦਿਆ ਅਸੌਖਾ ਲੱਗਣ ਪਹਿਲੇ ਤਾਂ ਬਹੁਤ ਪਰੇਸ਼ਾਨੀ ਸੀਗੀ ਇੰਨੀ ਗਰਮੀ
ਹਾਂਜੀ ਹਾਂ। ਏਸੀ ਤੋਂ ਬਿਨਾਂ ਤਾਂ ਬਿਲਕੁਲ ਵੀ ਰਿਹਾ ਨਹੀਂ ਜਾਂਦਾ ਸੀਗਾ ਦੇਖ। ਲਓ ਇੰਨੀ ਗਰਮੀ ਸੀਗੀ ਬਾਹਰ ਦਾ ਨ ਕਲ ਦਾ ਬਿਲਕੁਲ ਜੀਅ ਨੀ ਕਰਦਾ ਸੀਗਾ।
ਹਾਂਜੀ। ਅਸੀਂ ਵੀ ਕਿਤੇ ਪੂਰੀ ਛੁੱਟੀ ਨਿਕਲ ਗਈ ਨਿਆਣਿਆਂ ਦੀ ਕਿਤੇ ਗਏ ਨੀ ਕਿਉਂਕਿ ਗਰਮੀ ਬਹੁਤ ਸੀਗੀ ਗਰਮੀ ਚ ਕਿਤੇ ਜਾਓ ਤਾਂ ਫਿਰ ਤਬੀਅਤ ਖਰਾਬ ਹੋ ਜਾਂਦੀ ਨਿਆਣਿਆਂ ਦੀ।
ਸਹੀ ਗੱਲ ਹੈ ਹਾਂਜੀ ਹਾਂ ਨਾਲ ਨਾਲੇ ਮਤਲਬ ਆਪਣਾ ਨਿਕਲਦਾ ਹੀ ਨੀ ਜੀਅ ਕਰਦਾ ਕਿਉਂਕਿ ਮਤਲਬ ਦੇਖ ਲੋ ਛੇ ਵਜੇ ਧੁੱਪ ਚੜ੍ਹ ਜਾਂਦੀ ਹੈ ਐਂ ਹੁੰਦਾ ਵੀ ਬਸ ਫਟਾਫਟ ਕੰਮ ਨਬੇੜ ਕੇ ਵੀ ਚਲੋ ਬਹਿ ਜਾਓ ਬਸ ਆਪ ਆਪਣਾ ਆਰਾਮ ਨਾਲ ਐਵੇਂ ਨਾ ਕਿਤੇ ਜਾਣ ਦਾ ਜਾਣ ਜਾਣ ਦਾ ਦਿਲ ਕਰਦਾ ਨਾ ਕਿਤੇ ਘੁੰਮਣ ਦਾ ਜੀ ਕਰਦਾ ਆ।
ਹਾਂਜੀ। ਬਹੁਤ ਗਰਮੀਆਂ ਹਨ।
ਹਾਂਜੀ। ਹਾਂ ਟੈਂਪਰੇਚਰ ਹੀ ਦੇਖਲੋ ਕਿੰਨਾ ਹਾਈ ਆ। ਹਾਂਜੀ ਹਾਂ। ਪਹਿਲਾਂ ਰਹਿੰਦਾ ਸੀਗਾ ਪਰ ਹੁਣ ਚਲੋ ਵਧੀਆ ਆ ਵੀ ਆਹ ਮਨਸੂਨ ਜੀਂਆ ਗਈਆਂ। ਤੇ ਉਹਦੇ ਕਰਕੇ ਬਹੁਤ ਵਧੀਆ ਬਾਰਿਸ਼ ਹੋ ਰਹੀ ਹੈ ਹਨਾ ਤੇ ਠੰਡਾ ਮੌਸਮ ਹੋ ਗਿਆ ਏਦਾਂ ਹੁਣ ਤਾਂ ਬੰਦਾ ਪੱਖੇ ਨੀਚੇ ਵੀ ਵਧੀਆ ਬਹਿ ਜਾਂਦਾ ਆ ਵੀ ਪਹਿਲਾਂ ਤਾਂ ਏ ਸੀ ਲਾਉਣਾ ਪੈਂਦਾ ਸੀ।
ਹਾਂਜੀ। ਹੁਣ ਤਾਂ ਵੈਸੇ ਸਾਡੇ ਤਾਂ ਨਿਆਣਿਆਂ ਨਿਆਣਿਆਂ ਨੂੰ ਪਤਾ ਨੀ ਠੰਢ ਲੱਗਣ ਦੀ ਤੇ ਇਹ ਤਾਂ ਪੱਖੇ ਵੀ ਨੀ ਲਾਉਂਦੇ ਹੁਣ ਇੱਥੇ ਮੀਂਹ ਬਹੁਤ ਪੈਦੇ ਆ ਨਾ ਦੋ ਦਿਨ ਦਾ ਤੇ ਠੰਡ ਬਹੁਤ ਹੀ ਹੋ ਗਈ ਇੱਕਦਮ
ਠੀਕ ਹੈ- ਠੀਕ ਹੈ ਸਾਡੇ ਵੀ ਮਤਲਬ ਕੱਲ ਤਾਂ ਸਾਰਾ ਦਿਨ ਹੈ ਨਹੀਂ ਸੀਗਾ ਮੀਂਹ। ਪਰ ਅੱਜ ਮਤਲਬ ਰਾਤ ਦਾ ਪੈ ਰਿਹਾ ਆ ਤੇ ਮਤਲਬ ਕਦੇ ਪੈ ਜਾਂਦਾ ਆ ਮੀਂਹ ਕਦੇ ਹਟ ਹਟ ਜਾਂਦਾ ਆ ਕਦੇ ਪੈ ਜਾਂਦਾ ਕਦੇ ਹਟ ਜਾਂਦਾ ਆ। ਏਦਾਂ ਹੀ ਮੌਸਮ ਜਿਹਾ ਹਾਂ ਹੋਇਆ ਪਿਆ ਆ।
ਹਾਂਜੀ। ਹੁਣ ਗਰਮੀਆਂ ਚ ਕਿਤੇ ਅਸੀਂ ਗੁਰਦੁਆਰੇ ਅਸੀ ਇੱਕ ਵਾਰ ਤੇ ਜਾਂਦੇ ਵੇਲੇ ਕਾਰ ਵਿੱਚ ਵੀ ਇੰਨਾ ਗਰਮ ਗਰਮ ਲੱਗਣਦੇ ਸੀ ਜਿਵੇਂ ਅਸੀਂ ਕਿਤੇ ਫਸ ਗਏ ਨੇ ਇੰਨੀ ਗਰਮੀ ਲੱਗਣ ਦੀ ਤੇ ਫੇਰ ਥੋੜੀ ਜਿਹੀ ਕਿਤੇ ਗੱਡੀ ਚੱਲਦੀ ਫੇਰ ਵਧੀਆ ਲੱਗਣ ਦਿਆ ਗੱਡੀ ਦਾ ਨਾ ਸਾਡੀ ਏਸੀ ਉਦੋਂ ਖ਼ਰਾਬ ਹੋ ਗਈ ਸੀ। ਤਾਂ ਇੰਨੀ ਗਰਮੀ ਲੱਗਣ ਦੀ ਕਾਰ ਚ ਵੀ' ਤੇ ਫਿਰ ਗੁਰਦੁਆਰੇ ਗਏ ਫਿਰ ਗੁਰਦੁਆਰੇ ਤੋਂ। ਫੇਰ ਵੀ ਇੰਨੀ ਗਰਮੀ ਲੱਗਣ ਦੀ ਸੀ ਤਾਂ ਇਸ ਕਰਕੇ ਫਿਰ ਉਸ ਤੋਂ ਬਾਅਦ ਗਏ ਨੀ ਕਿਤੇ ਕਿ ਇੰਨੀ ਗਰਮੀ ਜਾਣਾ ਕਿਉ ਹੈ।
ਹਾਂ-ਹਾਂ ਇਹ ਤਾਂ ਹੈ। ਸਹੀ ਗੱਲ ਆ ਜਦੋਂ ਹੁਣ ਆਪਾਂ ਬਾਹਰ ਨਿਕਲਦੇ ਹਾਂ ਵੀ ਏ ਸੀ ਤੋਂ ਬਿਨਾਂ ਦੇਖੋ ਨਿਕਲੇ। ਜਾਂਦਾ ਹੈ ਗੱਡੀਆਂ ਚ ਵੀ ਏ ਸੀ ਹੁੰਦਾ ਹੈ। ਚਲੋ ਆਪਾਂ ਜੇ ਮਤਲਬ ਕਿਤੇ ਹੋਰ ਜਾਂਦੇ ਹ ਗੁਰੂ ਘਰ ਵਗੈਰਾ ਚਲੋ ਉੱਥੇ ਵੀ ਏ ਸੀ ਹੁੰਦੇ ਨੇ ਪਰ ਉਹ ਮਤਲਬ ਜਿਹੜਾ ਬਾਹਰ ਦਾ। ਉਹ ਕਰਨਾ ਬਹੁਤ ਔਖਾ ਆ ਗਰਮੀ ਨਾਲ ਹਨਾ' ਘੁੰਮਣਾ ਫਿਰਨਾ। ਫਿਰ ਗਰਮੀ ਲੱਗ ਜਾਂਦੀ ਆ ਫਿਰ ਤਾਂ ਕਰਕੇ ਫਿਰ ਬਿਮਾਰ ਹੋ ਜਾਂਦੇ ਆਂ। ਉਲਟੀਆਂ ਵਗੈਰਾ ਲੱਗ ਜਾਂਦੀਆਂ ਨੇ'ਫਿਰ ਉਹ ਤੋਂ ਵੀ ਡਰ ਲੱਗਦਾ ਆ ਬਿਮਾਰੀ ਤੋਂ।
ਹਾਂਜੀ-ਹਾਂਜੀ ਇਹ ਹੁਣ ਆਪਾਂ ਇੱਥੇ ਲਾਗੇ ਪਾਸੇ ਕਿਤੇ ਜਾਓ ਤਾਂ ਤਾਂ ਗਰਮੀ ਹੈਗੀ ਆ ਬਹੁਤ ਗਰਮੀ ਪੈਂਦੀ ਸੀ। ਹੁਣ ਕਿ। ਤੇ ਅਸੀਂ ਜੇ ਜਾਣਾ ਚਾਹੁੰਦੇ ਤਾਂ' ਜੇ ਮੀਂਹ ਚ ਮੀਂਹ ਦਾ ਥੋੜਾ ਸੁੱਖ ਤਾਂ ਹੈ ਲੇਕਿਨ ਮੀਂਹ ਚ?। ਕਿਤੇ ਬੰਦਾ ਫੇਰ ਵੀ ਨਹੀਂ ਜਾ ਸਕਦਾ' ਠੰਡਾ ਤਾਂ ਹੋ ਜਾਂਦਾ ਲੇਕਿਨ ਮੀਂਹ ਚ ਕਿਤੇ। ਉੱਥੇ ਜਾਈਏ ਮੀਂਹ ਚ ਫਿਰ ਕੱਪੜੇ ਗਿੱਲੇ ਹੋ ਜਾਣ। ਭਿੱਜ ਜਾਣਾ।
ਹੂੰ ਹੂੰ, ਸਹੀ ਗੱਲ ਮ ਹੁਣ ਇੱਥੇ ਤਾਂ ਮਤਲਬ ਪੰਜਾਬ ਚ ਤਾਂ ਜਿੱਦਾਂ ਪਾਣੀ ਜਲਦੀ ਉਹ ਖੜ ਜਾਂਦਾ ਹੈ ਹਰੇਕ ਥਾਵਾਂ ਤੇ ਤਾਂ ਲੰਘਣਾ ਵੀ ਔਖਾ ਹੁੰਦਾ ਆ। ਸੀਵਰੇਜ ਵਗੈਰਾ ਵਧੀਆ ਨੀ ਪਈ ਹੋਈ ਤਾਂ ਦੇਖਲੋ ਪਾਣੀ ਖੜ ਜਾਂਦਾ ਆ ਗਲੀਆਂ ਚ ਸੜਕ ਅਤੇ ਤਾਂ ਉਹ ਆਪਾਂ ਨੂੰ ਫੇਰ ਵੀ ਔਖਾ ਲੱਗਦਾ ਆ ਜਾਣਾ ਵੀ ਆਪਾਂ ਨਹੀਂ ਜਾ ਸਕਦੇ ਜੀ। ਤੇ ਇਹ ਜਿਹਾ ਮਤਲਬ ਲੰਘਣਾ ਔਖਾ ਹੁੰਦਾ ਆ ਪਾਣੀ ਵਿੱਚ। ਨਾਲੇ ਬਾਰਿਸ਼ ਹੁੰਦੀ ਏ ਕੱਪੜੇ ਗਿੱਲੇ ਹੁੰਦੇ ਨੇ' ਮੌਸ ਮੌਸਮ ਤਾਂ ਚਲੋ ਉਹੀ ਵਧੀਆ ਵੀ ਨਾ ਜ਼ਿਆਦਾ ਠੰਢ ਹੋਵੇ ਨਾ ਜ਼ਿਆਦਾ ਗਰਮੀ ਦਰਮਿਆਨਾ ਜਿਆ ਮੌਸਮ। ਤੇ ਉਦੋਂ ਚਲੋ ਬਾਹਰ ਘੁੰਮਿਆ ਫਿਰਿਆ ਜਾ ਸਕਦਾ ਆ। ਨਹੀਂ ਨਾ ਸਰਦੀ ਚ ਘੁੰਮਿਆ ਜਾ ਸਕਦਾ ਜ਼ਿਆਦਾ ਨਾ ਗਰਮੀ ਚ ਸਰਦੀਆਂ ਚ ਊ ਮਤਲਬ। ਧੁੰਦ ਵਗੈਰਾ ਦੇਖਲੋ ਬਾਰਾਂ ਵਜੇ ਬਾਰਾਂ ਇੱਕ ਵਜੇ ਤੱਕ ਹਟਦੀ ਐ।
ਹਾਂਜੀ ਹੁਣ ਮੈਂ ਵੀ ਸੋਚਣ ਡਈ ਸੀ' ਹਲੇ ਪਲੈਨ ਬਨਾਉਣ ਦਈ ਸੀ ਗਰਮੀਆਂ ਚ ਕਿਤੇ ਸਟੇਸ਼ਨ ਹੋ ਕੇ ਆਈਏ ਕਿਤੇ ਜਾ ਕੇ ਆਈਏ ਲੇਕਿਨ ਫਿਰ। ਹੁਣ ਉੱਥੇ ਵੀ ਕਹਿਣਦੇ ਕਿ ਉੱਥੇ ਹਾਲੇ ਇੰਨੀ ਠੰਡ ਹੈ ਨਹੀਂ। ਤੁਸੀਂ ਥੋੜੇ ਚਿਰ ਬਾਅਦ ਹੀ ਆਓ। ਮੇਰਾ ਮਨ ਸੀਗਾ ਸੀ ਕਿ ਛੁੱਟੀਆਂ ਚ ਆਪਾਂ ਜਾਈਏ ਹੋ ਕੇ ਆਈਏ। ਹੁਣ ਇੱਥੇ ਤਾਂ। ਕਿਤੇ ਵੀ ਚਲੇ ਆ ਉਹ ਵਧਾ ਹਿਲ ਸਟੇਸ਼ਨ ਠੀਕ ਈ ਆ ਜਗ੍ਹਾ ਜਾਣ ਨੂੰ' ਕੋਈ ਕਿਤੇ ਵੀ ਹਿਲ ਸਟੇਸ਼ਨ ਚਲੇੇ। ਜਿਹੜਾ ਮੇਰਾ ਮੰਨ ਤਾਂ ਸੀ ਕਿ ਮੈਂ ਕਸ਼ਮੀਰ ਹੋ ਕੇ ਆਵਾਂ। ਬਟ' ਘਰਦੇ ਜਾਣ ਨੀ ਤੇ ਮੇਰੇ ਉਹ ਕਹਿੰਦੇ ਕਿ ਆਪਾਂ ਬਾਅਦ ਚ ਜਾਵਾਂਗੇ ਥੋੜੇ ਚਿਰ ਬਾਅਦ। ਬਟ ਮੈਂ ਮੈਨੂੰ ਜਿਹੜਾ ਕਸ਼ਮੀਰ ਵੇਖਣਾ ਸੀ ਬਹੁਤ ਪਸੰਦ।
ਹਾਂਜੀ ਹਾਂ ਸਹੀ ਗੱਲ ਕਸ਼ਮੀਰ ਤਾਂ ਮਤਲਬ ਅਲੱਗ ਹੀ ਬਿਊਟੀ ਦੇਖ ਲੋ ਨਾ ਵੀ ਉੱ। ਤਾਂ ਹਰ ਇੱਕ ਇਨਸਾਨ ਜਾਣਾ ਚਾਹੁੰਦਾ। ਕੋਈ ਇਨਸਾਨ ਹੋਊਗਾ ਵੀ ਜਿਹਨੂੰ ਨਹੀਂ ਪਸੰਦ ਕਸ਼ਮੀਰ ਜਾਣਾ ਨਹੀ' ਇਹ ਮਤਲਬ ਸਾਰਿਆਂ ਦੀ ਇਹ ਇੱਕ ਲਾ ਲਓ ਇੱਛਾ ਹੁੰਦੀ ਹੈ ਵੀ ਹਨਾ' ਵੀ ਅਸੀਂ ਕਸ਼ਮੀਰ। ਘੁੰਮ ਕੇ ਆਈਏ ਵੀ ਦੇਖ ਉਹ ਇੰਨੀ ਉਹ ਮਤਲਬ ਖੂਬਸੂਰਤ ਜਗਾ ਆ ਮਤਲਬ ਦੇਖਲਓ ਕਿੰਨੇ ਪਹਾੜ ਓਥੇ। ਇੰਨਾ ਸੋਹਣਾ ਮੌਸਮ ਆ' ਵੀ ਮਤਲਬ। ਸਾਰਿਆਂ ਦਾ ਜੀ ਕਰਦਾ ਹੈ ਜਾਣ ਦਾ'ਮਤਲਬ ਹੁੰਦਾ ਚਲੋ ਕਈ ਵਾਰ। ਤਾਂ ਕਈ ਤਾਂ ਫੈਮਲੀੀਆਂ ਚਲੋ ਸਪੋਰਟਿਵ ਹੁੰਦੀਆਂ ਨੇ ਜਾਏ ਆਉਂਦੀਆਂ ਨੇ ਹੁਣ। ਆਪਣੇ ਵਰਗੇ ਤੇ ਫੈਮਲੀਜ਼ ਨੂੰ ਪਹਿਲਾਂ ਮਨਾਣਾ ਪੈਂਦਾ ਆ। ਫੇਰ ਉਹ ਫੇਰ ਕਿਤੇ ਜਾਕੇ ਲੈ ਕੇ ਜਾਂਦੇ ਜੇ। ਹਾਂਜੀ ਹਾਂ ਕੰਮ ਲੋਕ ਆਂਦਾ ਐ।
ਹੋਰ ਹਿਲ ਸਟੇਸ਼ਨ ਮੈਂ ਮਨਾ ਮੇਰੇ ਘਰ ਦੇ ਮਨਾਲੀ ਕਹਿੰਦੇ ਸੀ ਮਨਾਲੀ ਜਾਈਏ ਤਾਂ ਉੱਥੇ ਹੋਟਲ ਬੁੱਕ ਕਰ ਲਾਂਗੇ ਮੈਂ ਲ ਤੇ ਮਨਾਲੀ ਮੈਂ ਪਹਿਲਾਂ ਵੀ ਗਈ ਤੇ ਮੇਰਾ ਹੁਣ ਜਾਣਦਾ ਜੀਅ ਨੀ ਕਰ ਰਹੀ ਮਨਾਲ
ਅੱਛਾ, ਅੱਛਾ ਮਤਲਬ ਉੱਥੇ ਜਿਆਦਾ ਮੌਸਮ ਦਾ ਫ਼ਰਕ ਘੱਟ ਈ ਹੈ ਇੰਨਾ ਠੰਡਾ ਮੌਸਮ ਤਾਂ ਨਹੀਂ ਗਾ
ਹਾਂਜੀ ਉੱਥੇ
ਹਾਂ ਹਾਂਜੀ ਹਾਂ, ਮਤਲਬ ਠੀਕ ਈ ਐ। ਇੰਨਾ ਜ਼ਿਆਦਾ ਟੈਂਪਰੇਚਰ ਵੀ ਮਤਲਬ ਘੱਟ ਹਾਈ ਉਹ ਹੁੰਦਾ ਉੱਥੇ ਵੀ ਤੇ ਪਰ ਉਹ ਕਸ਼ਮੀਰ ਚ ਤਾਂ ਬਹੁਤ ਵਧੀਆ ਠੰਡਾ, ਠੰਢਾ ਮੌਸਮ ਐ।
ਹਾਂਜੀ, ਤੇ ਉੱਥੇ ਵੇਖਣ ਨੂੰ ਵੀ ਬਹੁਤ ਵਧੀਆ ਜਗ੍ਹਾ ਹੈਗੀੀਆਂ।
ਹਾਂਜੀ ਹਾਂ, ਹਾਂ ਜਗ੍ਹਾ ਵੀ ਉੱਥੇ ਬਹੁਤ ਵਧੀਆ ਏ ਵਿਊ ਵੀ ਚਲੋ ਬਹੁਤ ਵਧੀਆ ਐ ਹਨਾ। ਪਰ ਜਿੱਦਾਂ ਠੰਡ ਵਿੱਚ ਕਸ਼ਮੀਰ ਚ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਏ। ਫਿਰ ਨਹੀਂ ਉੱਥੇ ਜਾਇਆ ਜਾਂਦਾ ਹੈਗਾ। ਫੇਰ ਤਾਂ ਜਿਹੜੇ ਕਸ਼ਮੀਰ ਦੇ ਲੋਕ ਹੁੰਦੇ ਨੇ ਉਹ ਮਤਲਬ ਇੱਧਰ ਆਪਣੇ ਪੰਜਾਬ ਜਾਂ ਮਤਲਬ ਘੁੰਮਣ ਆਉਂਦੇ ਨੇ ਕੋਈ ਹੋਰ ਸਟੇਟ। ਵੀ ਉੱਥੇ ਬਹੁਤ ਜ਼ਿਆਦਾ ਮਤਲਬ ਠੰਡ ਹੁੰਦੀ ਆ ਟੈਂਪਰੇਚਰ ਬਹੁਤ ਘੱਟ ਹੁੰਦਾ ਏ। ਤੇ ਉਹ ਮਤਲਬ ਉੱਥੇ ਰਿਹਾ ਨਹੀਂ ਜਾਂਦਾ ਏ ਇਦਾਂ ਦਾ ਟੈਂਪਰੇਚਰ ਹੋ ਜਾਂਦਾ ਆ। ਇੰਨੀ ਜ਼ਿਆਦਾ। ਠੰਡ ਹੋ ਜਾਂਦੀ ਏ ਤਾਂ ਕਰਕੇ ਫੇਰ ਜਿਹੜੇ ਮਤਲਬ ਉੱਥੇ ਦੇ ਲੋਕ ਨੇ ਉਹ ਮਤਲਬ ਇੱਥੇ ਆਉਂਦੇ ਨੇ ਆਪਣੇ ਪੰਜਾਬ ਜਾਂ ਕਿਤੇ ਹੋਰ ਸਟੇਟ
ਹਾਂਜੀ, ਇਹ ਤਾਂ ਹੈ ਹੁਣ ਬਾਕ ਵੀ ਬਹੁਤ ਜਗ੍ਹਾ ਹੈਗੀਆਂ ਘੁੰਮਣ ਨੂੰ ਉ ਤਾਂ ਜੇ ਆਪਾਂ ਸਿਰਫ ਪਹਾੜ ਈ ਵੇਖਣੇ ਆ ਆਪਾਂ ਟਰੈਕਿੰਗ ਵੀ ਕਰਨੀ ਤਾਂ ਫੇਰ ਆਪਾਂ ਹੇਮਕੁੰਟ ਸਾਹਿਬ ਵੀ ਜਾ ਸਕਦੇ ਨਾਲੇ ਗੁਰੂ ਘਰ ਹੋ ਆਓ ਨਾਲੇ ਆਪਾਂ ਟਰੈਕਿੰਗ ਕਰ ਸਕ ਤੇ ਉੱਥੇ ਹੋਰ ਜੋ ਜਿਵੇਂ, ਜਿਵੇਂ ਆਪਾਂ ਉੱਤੇ ਜਾਣਾ, ਜਾਣਾ ਫਿਰ ਉੱਥੇ ਹੋਰ ਸੋਹਣੇ, ਸੋਹਣੇ ਵਿਊ ਹੈਗੇ ਆ ਵੇ ਵੇਖਣ ਨੂੰ, ਉੱਥੇ ਵੀ ਵਧੀਆ ਜਗ੍ਹਾ ਵੇਖਣ ਨੂੰ
ਹਾਂਜੀ ਹਾਂ, ਮਤਲਬ ਦੇਖ ਲਓ ਹੁਣ ਕਿੱਦਾਂ ਮਤਲਬ ਯਾਤਰਾਵਾਂ ਹੋ ਖੁੱਲ੍ਹੀਆਂ ਹੋਈਆਂ ਏ। ਸਾਹਿਬ ਦੀਆਂ, ਤੇ ਮਤਲਬ ਸਾਰੇ ਲੋਕ ਵਧੀਆ ਨੇ ਜਿਹੜੇ ਦਰਸ਼ਨ ਕ ਕਰਨ ਜਾਂਦੇ ਨੇ ਵੀ ਵਧੀਆ ਚਲੋ ਕਰਮ ਨੇ ਉਹਨਾਂ ਦੇ ਹੈਨਾ ਵੀ ਜਿਹੜੇ ਜਾਂਦੇ ਨੇ ਤੇ ਉੱਥੇ ਵਧੀਆ, ਦੇਖਲੋ ਕਿੱਦਾਂ ਮਤਲਬ ਕਿੰਨਾ ਵਧੀਆ ਵਧੀਆ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ ਨਾਲੇ ਚਲੋ ਟੈਂਪਰੇਚਰ ਵੀ ਮਤਲਬ ਠੰਡਾ ਹੁੰਦਾ ਆ ਬਰਫ਼ ਵਗੈਰਾ ਹੁੰਦੀ ਐ। ਤੇ ਨਾਲੇ ਚੱਲ ਲੋਕਾਂ ਦਾ ਘੁੰਮਣ ਦਾ ਹੋ ਜਾਂਦਾ ਏ ਨਾਲੇ ਚਲ ਮ ਕੇ ਆਉਂਦੇ ਨੇ ਦੋਨੇ ਪਰਪਸ ਐ। ਔ ਜਿਹੜੇ ਨੇ ਚਲੋ ਲੋਕਾਂ ਦੇ ਵਧੀਆ ਹੋ ਜਾਂਦੇ ਨੇ ਹਾਂਜੀ ਹਾਂ, ਤੁਸੀਂ ਤਾਂ ਨੀ ਗਏ ਕਦੇ। ਤੁਸੀਂ ਤਾਂ ਨੀ ਗਏ ਮੈਂ ਕਿਹਾ ਕਦੇ ਹੇਮਕੁੰਟ ਸਾਹਿਬ।
ਨਹੀਂ, ਨਹੀਂ ਹਲੇ ਬਾਬਾ ਜੀ ਨੇ ਬੁਲਾਇਆ ਈ ਨਹੀਂ ਹਲੇ।
ਅੱਛਾ, ਅੱਛਾ, ਅਛਾ ਹਾਂਜੀ ਹਾਂ, ਇਹੀ ਹੁੰਦਾ ਚਲੋ ਜਦੋਂ ਬੁਲਾਉਣਗੇ ਉਦੋਂ। ਜ਼ਰੂਰ ਜਾਓਗੇ।
ਘਰ ਦੇ ਮੇਰੇ ਸਾਰੇ ਗਏ ਹੋਏ ਆ ਸਾਰੇ ਚਾਚਾ ਜੀ ਸਾਰੇ ਬਾਕੀ ਸਾਰੇ ਕੈਵੇ ਦਿਉਰ, ਜੇਠ ਮੇਰੇ ਸਾਰੇ ਬਾਕੀ ਮੈਂ ਹੀ ਨੀ ਗਏ ਹਲੇ।
ਅੱਛਾ, ਅੱਛਾ ਹਾਂਜੀ ਹਾਂ, ਚਲੋ ਜ ਜਦੋਂ ਹੁਣ ਟਾਈਮ ਆਉਂਦਾ ਹੈ ਉਦੋਂ ਹੀ ਆਪਾਂ ਜਾ ਪਾਉਂਨੇ ਹਾਂ।
ਹਾਂਜੀ, ਫੇਰ ਮੈਂ ਸੋਚ ਜ ਬਾਕੀ ਸਬ ਹੁਣ ਜਿਵੇਂ, ਜਿਵੇਂ ਲੋਕਾਂ ਨੂੰ ਪਤਾ ਲੱਗਨ ਡਿਆ ਆ ਕਿ ਹੇਮਕੁੰਟ ਸਾਹਿਬ ਹੇਮਕੁੰਟ ਸਾਹਿਬ ਜਗ੍ਹਾ ਬਹੁਤ ਸੋਹਣੀ ਆ ਤੇ ਉੱਥੇ ਪਹਾੜ ਵੀ ਆ। ਬਰਫ਼ ਪੈਂਦੀ ਹੈ ਤੇ ਲੋਕੀ ਹੋਰ ਜਾਣ ਡੇ ਹੁਣ ਲੋਕੀ ਬ ਦੂਜੇ ਧਰਮਾਂ ਦੇ ਵੀ ਲੋਕੀ ਜਾਣ ਡੇ ਮੇਰੇ ਦੋਸਤ ਕਿੰਨੇ ਮੁਸਲਮਾਨ ਵੀ ਗਏ ਆ ਉੱਥੇ ਉੱਥੇ ਕੋਈ ਨਾਂ ਨੀ ਆ ਕਿਸੇ ਨੂੰ ਵੀ
ਹਾਂਜੀ ਹਾਂ ਹਰੇਕ ਜ ਕੋਈ ਵੀ ਜਾ ਸਕਦਾ ਹੈ ਕਿਸੇ ਨੂੰ ਨ ਮਨਾਗਾ ਹਾਂਜੀ ਬਹੁਤ ਜ਼ਿਆਦਾ ਲੋਕ ਹੁਣ ਜਿੱਦਾਂ ਜਿੱਦਾਂ ਮਤਲਬ ਲੋਕ ਫੋਨ ਤੇ ਦੇਖਦੇ ਨੇ ਵੀ ਹਾਂ ਲੋਕਾਂ ਦੀ ਵੀਡੀਓ ਨਾ ਕੁਛ ਵੀ ਜਿਦਾਂ ਕਲਿਪਸ ਵੀ ਦੇਖਦੇ ਆ ਉਹ ਤਾਂ ਹੁੰਦੇ ਨੇ ਵੀ ਅਸੀਂ ਵੀ ਉਹ ਬਹੁਤ ਉਤਸ਼ਾਹ ਮਿਲਦਾ ਆ ਵੀ ਅਸੀਂ ਵੀ ਉੱਥੇ ਜਾ ਕੇ ਦੇਖੀਏ ਮੱਥਾ ਟੇਕੀਏ। ਨਾਲੇ ਵੀ ਕਿੰਨਾ ਵਧੀਆ ਮੌਸਮ ਆ ਉਹ ਮਤਲਬ ਸਾਰੇ ਲੋਕ ਦੇਖਣ ਜਾਂਦੇ ਨੇ ਜਿਹਨਾਂ ਨੂੰ ਟ੍ਰੈਵਲਿੰਗ ਦਾ। ਸ਼ੌਂਕ ਆ ਅਤੇ ਉਹ ਜ਼ਰੂਰ ਜਾਂਦੇ ਨੇ।
ਹਾਂਜੀ ਬਹੁਤ ਵਧੀਆ ਹੈਗੀ ਆ ਜਗ੍ਹਾ ਸੋਹਣੀ ਜਗ੍ਹਾ ਆ। ਤੇ ਬਾਬੇ ਦੀ ਜਗ੍ਹਾ ਤੇ ਹੋਰ ਵਧੀਆ ਲੱਗਦੀ ਹੈ।
ਸਹੀ ਗੱਲ ਆ ਸਹੀ ਗੱਲ ਵਧੀਆ। ਨਾਲੇ ਇੱਦਾਂ ਹੁੰਦਾ ਆ ਵੀ ਚਲੋ ਨਾਲੇ ਤਾਂ ਉਹ ਹੋ ਜਾਂਦਾ ਆ। ਘੁੰਮ ਕੇ ਪੈਂਦਾ ਬੱਚੇ ਚਲੋ ਮਾਇੰਡ ਜਿਹਾ ਫਰੈਸ਼ ਹੋ ਜਾਂਦਾ ਨਹੀਂ ਤਾਂ ਆਪਾਂ ਸਾਰਾ ਦਿਨ ਘਰ ਦੇ ਕੰਮ। ਘਰ ਚ ਹੀ ਰਹਿਣਾ ਜੇ ਆਪਾਂ ਕੋਈ ਆਊਟਿੰਗ ਕਰਦੇ ਹਾਂ ਤਾਂ। ਚਲੋ ਵਧੀਆ ਆਪਣਾ ਮਾਇੰਡ ਫਰੈਸ਼ ਹੋ ਜਾਂਦਾ ਸਭ ਦਾ ਮਾਇੰਡ ਫਰੈਸ਼ ਹੋ ਜਾਂਦਾ ਨਾ ਇੱਕ। ਵੀ ਅਲੱਗ ਜਿਹੀ ਵਾਈਬ ਹੋ ਜਾਂਦੀ ਐ ਰੋਜ਼ ਰੋਜ਼ ਘਰ ਚ ਰਹਿਣਾ। ਓਹੀ ਖਾਣਾ ਉਹੀ ਖਾਣਾ-ਪੀਣਾ ਕੰਮ ਵਗੈਰਾ ਕਰਕੇ ਬੰਦਾ ਬੋਰ ਹੋ ਜਾਂਦਾ ਏ।
ਹਾਂਜੀ, ਤੇ ਨਾਲੇ ਜੇ ਚ ਆਪਾਂ ਏਦਾਂ ਦੀ ਜਗ੍ਹਾ ਤੇ ਜਾਈਏ ਤੇ ਮਨ ਨੂੰ ਵੀ। ਸ਼ਾਂਤੀ ਮਿਲਦੀ ਹੈ ਬਾਹਰ ਜਾਓ ਨਿਆਣੇ ਵੀ ਖੁਸ਼ ਹੁੰਦੇ ਵੇਖ ਕੇ ਕਿ ਆਪਾਂ ਇੰਨੀ। ਸੋਹਣੀ ਜਗ੍ਹਾ ਤੇ ਆਏ ਹਾਂ ਹਾਲੇ।
ਹਮ ਹਮ ਸਹੀ ਗੱਲ ਹੈ ਉਹਨਾਂ ਨੂੰ ਵੀ ਦਿਖਾਉਣਾ ਚਾਹੀਦਾ ਅਲੱਗ ਅਲੱਗ ਇਤਿਹਾਸ ਹੈ ਨਾ ਸਾਰਾ। ਹਾਂਜੀ ਹਾਂ, ਚਲੋ ਠੀਕ ਹੈ ਜੀ।
ਜੀ ਠੀਕ ਤਾਂ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।